ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ
ਮੈਂ ਵਧੀਆ ਤੁਸੀਂ ਸੁਣਾਓ?
ਮੈਂ ਵੀ ਠੀਕ ਹਾਂ।
ਹੋਰ ਰੋਟੀ ਖਾਲੀ।
ਨਾ ਹੁਣੇ ਤਾਂ ਬ ਬਣਾਉਂਦੇ ਪਏ ਆ ਹੁਣੇ।
ਅੱਛਾ ਹੈਲੋ।
ਹਾਂਜੀ ਕਿਧਰੇ ਨਾ ਗਏ ਸੀ ਤਾਂ ਅੱਜ ਲੇਟ ਹੋ ਗਏ ਥੋੜ੍ਹੇ।
ਅੱਛਾ ਹੋ ਜਾਂਦਾ ਕਦੇ ਕਦੇ।
ਹਾਂਜੀ ਹਾਂਜੀ।
ਹੋਰ ਤੇੜੇ ਗੁਰਦੁਆਰਿਆਂ ਨੇ ਗੁਰਪੁਰਬ ਮਨਾਇਆ
ਹਾਂਜੀ ਹਾਂਜੀ ਹਾਂ।
ਹੈਲੋ।
ਹਾਂਜੀ ਆਵਾਜ਼ ਨਹੀਂ ਆ ਰਹੀ ਤੁਹਾਨੂੰ?
ਹਾਂਜੀ ਆ ਰਹੀ ਆ ਰਹੀ ਹੁਣ ਆ ਰਹੀ।
ਹਾਂਜੀ ਕੀ ਕਹਿ ਰਹੇ ਸੀ ਤੁਸੀਂ ਗੁਰੂਪੁਰਬ ਬਾਰੇ?
ਤੁਹਾਡੇ ਨੇੜੇ ਤੇੜੇ ਦੇ ਗੁਰਦੁਆਰੇ ਅੱਜ ਮਨਾ ਰਹੇ ਨਾ ਗੁਰਪੁਰਬ?
ਹਾਂਜੀ ਹਾਂਜੀ ਅੱਜ ਗੁਰਪੁਰਬ ਵੀ ਮਨਾਇਆ ਫਿਰ ਅਜ ਨਾ ਅਸੀਂ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਸੀ ਕਿਤੇ ਕਿਸੇ ਦੇ ਘਰ।
ਅੱਛਾ
ਉੱਥੇ ਗਏ ਸੀ ਅੱਜ ਨਾ।
ਅੱਛਾ ਸਾਡੇ ਇੱਥੇ ਵੀ ਨਾ ਹਰ ਮਹੀਨੇ ਕੋਈ ਨਾ ਕੋਈ
ਸੱਤ ਜੁਲਾਈ ਤੱਕ ਹੈਗਾ ਸਭ ਦੇ ਘਰ ਨਾ, ਮਤਲਬ ਕਿਸੇ ਨਾ ਕਿਸੇ ਕਿਸੇ ਕਿਸੇ ਦੇ ਘਰ ਤਿੰਨ ਦਿਨ ਦਾ ਹੈਗਾ ਤੇ ਅਜ ਉੱਥੇ ਕਮਪਲੀਟ ਹੋਇਆ, ਹੁਣ ਕਿਸੇ ਦੂਸਰੇ ਦੇ ਘਰ ਹੈਗਾ ਏ ਕੱਲ
ਹਾਂਜੀ ਦੀਵਾਰੀਆਂ ਲੱਗਦੀਆਂ ਨੇ
ਹਾਂਜੀ ਹਾਂਜੀ ਤੇ ਉੱਥੇ ਹੀ ਚਲੇ ਗਏ ਸੀ, ਤੇ ਗੁਰਦੁਆਰੇ ਜਾਣ ਦਾ
ਅੱਛਾ ਗੁਰਦੁਆਰੇ ਵਾਲਿਆਂ ਨੇ ਤਾਂ ਪੈਹਲੇ ਹੀ ਮਣਾ ਲਿਆ ਕਿਉਂਕਿ ਕੱਲ ਪੂਰਨਮਾਸ਼ੀ ਸੀ ਨਾ
ਅੱਛਾ ਅੱਛਾ
ਹਾਂਜੀ ਤੇ ਉਹਨਾਂ ਨੇ ਕੱਲ ਹੀ ਮਨਾ ਲਿਆ
ਹੋਰ ਸੁਣਾਓ ਤੁਸੀਂ ਖਾ ਲਿੱਤੀ ਰੋਟੀ
ਸੁਣੋ ਨਹੀਂ ਹੁਣ ਇਹ ਤੋਂ ਨੀ ਖਾਦੀ, ਅਸੀਂ ਸ਼ਾਮੀ ਲੇਟ ਖਾਈ ਸੀਗੀ ਨਾ ਪੰਜ ਛੇ ਵਜੇ ਅਸੀਂ ਲੰਚ ਕੀਤਾ ਸ਼ਾਮੀ ਲੰਚ ਸਕਿੱਪ ਕਰਤਾ ਸੀ
ਹਾਂ ਸਾਡਾ ਵੀ ਸਬਜ਼ੀ ਭਾਜੀ ਸੀ ਘਾਰ, ਫੇਰ ਪ੍ਰਸ਼ਾਦਾ ਵੀ ਸੀਗਾ
ਅੱਛਾ ਸਾਡੀ ਤੋਂ, ਹੈਲੋ ਅਵਾਜ਼ ਆ ਰਹੀ ਹੈ ਅੱਛਾ ਹੋਰ ਤੁਸੀਂ ਦੱਸੋ ਕਿ ਦੀਵਾਲੀ ਮਨਾਉਦੇ ਹੋ ਜਾਂ ਬੰਦੀ ਛੋੜ ਔ ਦਿਵਸ
ਅਸੀਂ ਦੀਵਾਲੀ ਮਨਾਈ ਦੀ ਏ
ਅੱਛਾ ਸਾਡੇ ਤੇ ਦੋਵੇਂ ਮਨਾ ਲੈਂਦੇ ਨੇ, ਕਿਉਂਕਿ ਫੇਰ ਦੀਵਾਲੀ ਤੇ ਹੁੰਦੇ ਨਾ ਸਾਰੇ ਦੋਸਤਾਂ ਨੇ ਸੋਹਣੇ ਸੋਹਣੇ ਕੱਪੜੇ ਪਾਏ ਹੁੰਦੇ ਨੇ ਫੇਰ ਉਹ ਤੋਂ ਬਾਅਦ ਉਹ ਤੋਂ ਬਾਅਦ ਇਹਦਾ ਲੱਗਦਾ ਯਾਰ ਅਸੀਂ ਕੱਲ੍ਹ ਕਿਉਂ ਮਨਾਈਏ ਅਸੀਂ ਵੀ ਅੱਜ ਹੀ ਮਨਾ ਲੈਂਦੇ ਹਾਂ, ਫੇਰ ਅਸੀਂ ਦੋਵਾਂ ਦੋ ਮਤਲਬ ਦੋਨੋ ਦਿਨਾਂ ਦੇ ਕੱਪੜੇ ਲਿਆਈ ਦੇ ਨੇ ਅਸੀਂ
ਨਾਲੋ ਫੇਰ ਦੀਵਾਲੀ ਮਨਾ ਲੋ, ਦੀਵਾਲੀ ਵੀ ਤਾਂ ਬੰਦੀ ਛੋੜ ਦਿਵਸ ਜਿਹੜਾ ਹੋਇਆ ਉਹ ਵੀ ਤਾਂ ਖੁਸ਼ੀ ਦੀ ਹੀ ਗੱਲ ਹੋਈ ਨਾ ਕਿ ਬੰਦੀਆਂ ਬੰਦੀਆਂ ਨੂੰ ਛੋ ਛੱਡਿਆ ਗਿਆ ਸੀ ਫਿਰ ਦੋਨੋ ਚੀਜ਼ਾਂ ਇਕੱਠੀਆਂ ਈ ਮਨਾ ਲੋੋ
ਹਠ ਹਾਂਜੀ ਅਸੀਂ ਫੇਰ ਦੀਵਾਲੀ ਵਾਲੇ ਦਿਨ ਵੀ ਮੋਮਬੱਤੀ ਗੁਰਦੁਆਰੇ ਬਾਲ ਆਂਦੇ ਆਂ ਤੇ ਬੰਦੀਛੋੜ ਵਾਲੇ ਦਿਨ ਵੀ
ਅੱਛਾ ਹੋਰ ਕੀ ਇੱਕੋ ਹੀ ਗੱਲ ਹੈ, ਦੇਖੋ ਜੀ ਸਾਰੇੇ ਤਿਉਹਾਰ ਇੱਕ ਹੀ ਹੈਗੇ ਨੇ ਬਸ ਅਲੱਗ ਅਲੱਗ ਬ
ਹਾਂਜੀ ਤੁਹਾਡੀ ਨਾ ਆਵਾਜ਼ ਕੱਟ ਗਈ
ਹਨ ਹੁਣ ਆ ਰਹੀ ਹੈ
ਹਾਂਜੀ ਹਾਂਜੀ
ਮੈਂ ਕਿਹਾ ਤਿਉਹਾਰ ਤਾਂ ਦੇਖੋ ਮਿਲ ਜੁਲ ਕੇ ਮਨਾਓ ਤਾਂ ਹੀ ਅੱਛਾ ਲੱਗਦਾ
ਹਾਂਜੀ ਸਾਡੇ ਇੱਥੇ ਨਾ ਅਸੀਂ ਏਦਾਂ ਹੀ ਕਰਦੇ ਹਾਂ
ਹਾਂਜੀ
ਉਹ ਹੁੰਦਾ ਨਾ ਕਈ ਲੋਕੀ ਕਹਿੰਦੇ ਨੇ ਕਿ ਜੇ ਤੁਸੀਂ ਸਰਦਾਰ ਹੋ, ਤੇ ਤੁਸੀਂ ਸਰਦਾਰਾਂ ਦੇ ਤਿਉਹਾਰ ਮਨਾਓ ਤੁਸੀਂ ਕਿਉਂ ਆਪਣੇ ਦੋਸਤਾਂ ਦੇ ਨਾਲ ਮੰਦਿਰ ਜਾ ਰਹੇ ਹੋ
ਗ਼ਲਤ ਗੱਲ ਹੈ ਨਾ, ਅਸੀਂ ਤਾਂ ਸਾਰੇ ਲੋਕਾਂ ਨੂੰ ਅਲੱਗ-ਅਲੱਗ ਲੜਾਈਆਂ ਕਰਵਾਣ ਦੀ ਗੱਲ ਹੁੰਦੀ ਏ।
ਹਾਂਜੀ ਹੁਣ ਅਸੀਂ ਸ ਮੇਰੇ ਜਿੰਨੇ ਵੀ ਦੋਸਤ ਨੇ ਨਾ ਤੇ ਓ ਮੇਰੇ ਨਾਲ ਗੁਰ ਗੁਰਦੁਆਰੇ ਚਲੇ ਜਾਂਦੇ ਨੇ ਤੇ ਮੈਂ ਉਹਨਾਂ ਨਾਲ ਮੰਦਿਰ ਚਲੀ ਜਾਂਦੀ ਆਂ
ਹੋਰ ਕੀ ਜੋ ਵੀ ਕਰਨਾ ਚਾਹੀਦਾ।
ਹਾਂਜੀ ਹੈਲੋ
ਮੈਂ ਕਿਆ ਤੁਹਾਡੇ ਮੰਮੀ ਠੀਕ ਹਨ।
ਹਾਂਜੀ ਮੰਮੀ ਠੀਕ ਨੇ।
ਅੱਛਾ ਵੱਡੀ ਭੈਣ ਡੈਡੀ ਸਭ ਠੀਕ ਨੇ।
ਹਾਂਜੀ ਘਰੇ ਤੇ ਸਾਰੇ ਠੀਕ ਮੇਰੀ ਵਾਰੀ ਓ ਘੁੰਮਣ ਹੈਲੋ ਅੱਛਾ ਹੈਲੋ
ਹੈਲੋ
ਹੈਲੋ ਹੈਲੋ ਤੁਹਾਡੀ ਆਵਾਜ਼
ਆਜ ਆ ਰਈ ਏ ਤੁਹਾਡੀ ਵੀ ਨੀ ਆ ਰਈ ਪਤਾ ਨੀ ਤਾ ਦਿੱਕਤ ਹੋ ਰਈ ਹਨਾ।
ਹਾਂਜੀ
ਚਲੋ ਹੁਣ ਤੇ ਆ ਰਹੀਏ ਕੋਈ ਗੱਲ ਨੀ ਦੱਸੋ -ਦੱਸੋ।
ਹਾਂਜੀ ਮੇ ਭੈਣ ਤੇ ਘੁੰਮਣ ਗਈ ਹੋਈ ਆ ਬਾਰ ਤੇ ਡੈਡੀ ਬਾਰ ਕਿਥੇ ਗੁਰਦੁਆਰੇ ਗਏ ਹੋਣਗੇ ਸ਼ਾਇਦ ਓ ਪ੍ਰਕਾਸ਼ ਨਾ ਅੱਜ
ਅੱਛਾ-ਅੱਛਾ
ਹਾਂਜੀ ਸਾਡੇ ਨੇੜੇ ਤੇੜੇ ਤੇ ਬ ਮਤਲਬ ਬੋਤ ਸਾਰੇ ਗੁਰਦੁਆਰੇ ਨੇ। ਕਿ ਓ ਹੁੰਦਾ ਨਾ ਕਿ ਕਦੇ ਕੋਈ ਕੁਛ ਪ੍ਰੋਗਰਾਮ ਹੁੰਦਾ ਕਦੇ ਕਿਥੇ ਕਿਉਂਕਿ ਸਾਰੇ ਗੁਰਦੁਆਰੇ ਨਾ ਸੇਮ ਡੇਟ ਤੇ ਨਈ ਮਨਾਉਂਦੇ। ਕੋਈ ਪ੍ਰਕਾਰ ਮਤਲਬ ਪ੍ਰਕਾਰ ਜਿਸ ਦਿਨ ਹੁੰਦਾ ਉਸੇ ਦਿਨ ਕਰਦਾ ਕੋਈ ਜੇ ਨੇੜੇ ਤੇੜੇ ਸੰਡੇ ਹੋਇਆ ਉਦੋਂ ਕਰ ਦਿੰਦੇ ਨੇ।
ਅੱਛਾ
ਹਾਂ ਤੇ ਠੀਕ ਗੱਲ ਵੀ ਏ। ਨਾ ਕਿਉਂਕਿ ਫੇਰ ਅਲੱਗ-ਅਲੱਗ ਕਰਨਗੇ ਤੇ ਫਿਰ ਸਭ ਨੂੰ ਸਾਰੇ ਗੁਰਦੁਆਰੇ ਜਾਣ ਦਾ ਮੌਕਾ ਮਿਲੇਗਾ।
ਏਸ ਕਿਉਂਕਿ ਬੋਤ ਈ ਸਾਰੇ ਨੇ। ਲੋਕਲ ਵਿੱਚ ਈ।
ਤੁਹਾਡੇ
ਪੰਜ ਹਾਂਜੀ ਪੰਜ-ਪੰਜ ਦ ਦਸ ਕਿਲੋਮੀਟਰ ਦੀ ਦ ਦੂਰੀ ਵਿੱਚ
ਅੱਛਾ ਚਲੋ ਚੰਗੀ ਗੱਲ ਐ ਤੇ
ਹਾਂਜੀ ਹੋਰ ਤੁਸੀਂ ਦੱਸੋ ਕੁਛ ਹੈਲੋ।
ਹਾਂਜੀ-ਹਾਂਜੀ, ਮੈਂ ਕਿਆ ਹੋਰ ਦੱਸੋ।
ਹੋਰ ਤੁਸੀਂ ਰੋਟੀ ਹੁਨੇ ਤਕ ਕਿਉਂ ਨੀ ਖਾਈ।
ਮੈਂ ਵੀ ਕੈ ਰੀ ਆਨਾ ਅਸੀਂ ਗੁਰਦੁਆਰੇ ਓ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਗਏ ਸੀ, ਥੋੜ੍ਹਾ ਲੰਗਰ ਕੀਤਾ ਸੀ ਉੱਥੇ ਵੀ।
ਅੱਛਾ, ਹੋਰ ਘਰੇ ਜੇ ਘਰੇ ਬਾਕੀ ਲੋਕ ਵੀ ਹੋਨਗੇ ਉਨਾਂ ਨੇ ਖਾ ਲੀ।
ਸਵੇਰ ਘਰ ਆਈ ਤੇ ਫਿਰ ਬੱਚਿਆਂ ਨੇ ਫਿਰ ਸਮੋਸੇ ਸਮੋਸੇ ਮੰਗਵਾ ਲਏ ਅਪਣੇ ਵਾਸਤੇ।
ਹਾਂਜੀ ਸਮੋਸੇ ਖਾਨ ਤੋਂ ਬਾਦ ਨਾ ਫਿਰ ਰੋਟੀ ਦਾ ਰਾਤੀ ਜੀਅ ਨੀ ਕਰਦਾ।
ਤਾਂ ਈ ਚਾਲ ਦਾਲ ਚਾਵਲ ਬਨਾਨ ਲੱਗੀ ਆ ਮੈ ਥੋੜ੍ਹਾ ਜੀ ਬਨਾਨ ਲੱਗੀ ਆ, ਹਲਕੀ ਵਾਲੀ ਦਾਲ ਏ।
ਅੱਛਾ, ਹਾਂ ਖੈਰ ਹਫ਼ਤੇ ਵਿੱਚ ਨਾ ਇੱਕ ਇੱਕ ਆਧਵਾਰ ਨਾ ਹਾਂਜੀ। ਹੈਲੋ।
ਕੀ ਕਿਆ ਸੀ ਤੁਸੀਂ ਹਫ਼ਤੇ ਚ
ਹਫ਼ਤੇ ਵਿੱਚ ਨਾ ਜੇ ਬੰਦਾ ਪੂਰਾ ਹਫ਼ਤਾ ਵੀ ਬਾਰ ਦਾ ਖਾਂਦਾ ਰਿਹਾ। ਜਾਂ ਕੁਛ ਮਤਲਬ ਭਾਰੀ ਤੇਰ ਖਾਂਦਾ ਰਿਆ ਨਾ ਤੇ ਇੱਕ ਦਿਨ ਏਦਾਂ ਹਲਕੇ ਦਾਲ ਚਾਵਲ ਵੀ ਬਨਾਨੀ ਚਾਈਦੀ ਐ।
ਮੇਰੇ ਘਰ ਤਾਂ ਜੈਦਾਤਰ ਬਨਦੇ ਨੇ ਮਤਲਬ ਦੋ-ਤਿੰਨ ਦਿਨ ਚ ਇੱਕ ਵਾਰੀ ਤਿੰਨ ਦਿਨ ਚ ਇੱਕ ਵਾਰੀ ਤੇ ਦਾਲ ਚਾਵਲ ਬਨਦੇ ਈ ਬਨਦੇ ਨੇ, ਮੇਰੇ ਬੱਚਿਆਂ ਨੂੰ ਬੋਤ ਸਵਾਦ ਲੱਗਦੇ ਨੇ ਦਾਲ-ਚਾਵਲ
ਹਾਂਜੀ, ਮੇਰੀ ਵੱਡੀ ਪੈਨ ਨਖਰੇ ਕਰਦੀ ਐ ਬਸ ਖਾਣ ਚ ਪਰ ਮੰਮੀ ਓਨੂੰ ਜਬਰਦਸਤੀ ਖਿਲਾ ਈ ਦਿੰਦੀ ਐ ਫੇਰ।
ਦੇਖੋ ਜੀ ਸਬ ਕੁੱਛ ਖਾਣਾ ਚਾਈਦਾ ਫਿਰ ਅੱਗੇ ਤੋਂ ਆਦਤ ਪੈਂਦੀ ਬੰਦੇ ਨੂੰ ਨਾ।
ਹਾਂਜੀ ਓਨੂੰ ਤਾਂ ਬਸ ਏਈ ਆਦੱਤਾ ਨੇ ਹਾਂਜੀ।
ਤੇ ਜੋ ਮਿਲ ਜਾਏ ਓ ਖਾ ਲੈਨਾ ਭਗਵਾਨ ਦਾ ਨਾਂ ਲੈ ਕੇ।
ਸਈ ਗੱਲ ਐ।
ਓਨਾਂ ਵੀ ਲੋਕਾਂ ਨੂੰ ਤੱਕਣਾ ਚਾਈਦਾ ਸਾਡੇ ਕੁਛ ਨੀਮਿਲਦਾ।
ਹਾਂਜੀ, ਓਹੀ ਨਾ ਓਨੂੰ ਇਹੀ ਕੈਨੇ ਆ
ਹੈਲੋ।
ਹੈਲੋ।
ਹਾਂਜੀ, ਕੀ ਕੈ ਰੇ ਸੀ।
ਮੇਰੀ ਮੰਮੀ ਨਾ ਆੱਜ ਭੜਤਾ ਬਣਾਇਆ ਸੀਗਾ, ਮੇਰੀ ਮੰਮੀ ਨੇ ਆੱਜ ਬਨਾਇਆ ਸੀਗਾ। ਤੇ ਮੰਮੀ ਨੇ ਮੇਰੀ ਭੈਣ ਨੂੰ ਬੋਲਿਆ ਕਿ ਹੁਣ ਰੋਟੀ ਬਣਾ ਦਿੰਦੀ ਆ ਸ਼ਾਮੀ ਸ਼ਾਮ ਦੇ ਟਾਈਮ ਤੇ ਓਨੇ ਬੋਲਿਆ ਕਿ ਹੁਨ ਤੇ ਮੈਂ ਖਾ ਲੈਨੀ ਆ ਪਰ ਰਾਤੀ ਮੈਂ ਮੋਮੋਸ ਖਾਵਾਂਗੀ।
ਅੱਛਾ।
ਹਾਂਜੀ। ਓ ਓਨੂੰ ਐ ਐਨਾ ਕਿ ਐਨੂੰ ਕਵਾਂਗੇ ਤੇ ਓ ਖਾਲੇਗੀ ਫੇਰ।
ਸ਼ਾਮ ਵਾਸਤੇ ਪੈਲੇ ਈ ਬੋਲ ਦਿੱਤਾ ਓਨੇ।
ਹਾਂ, ਹੁਨ ਦੋਸਤਾਂ ਨਾਲ ਬਾਰ ਚਲੀ ਗਈ ਐ। ਖਾ ਕੇ ਆ ਜੇਗੀ।
ਅੱਛਾ।
ਆਦਤਾਂ ਖ਼ਰਾਬ ਕੀਤੀਆਂ ਹੋਈਆਂ ਨੇ ਨਾ ਕਿ ਜਦੋਂ ਵੇਖੋ ਬਾਰ ਦਾ ਖਾਦ ਖਾਂਦੇ ਰੋ। ਰੋਟੀ ਨੀ ਖਾ ਲਈ ਤੇ ਸਮੋਸੇ ਮੰਗਵਾ ਲੋ, ਕਦੇ ਮੋਮੋਸ, ਕਦੇ ਚਿੱਲੀ ਪਟੈਟੋ ਮੰਗਵਾ ਲੋ।
ਕਦੀ ਕਦੀ ਤਾਂ ਐਚੀਜ਼ਾਂ ਚੰਗੀਆਂ ਲੱਗਦੀਆਂ ਨੇ ਪਰ ਹਰ ਵੇਲੇ ਖਾਨਾ ਠੀਕ ਨੀ ਲਗਦਾ ਕਿਉਂਕਿ ਨਾ ਤਬੀਅਤ਼ ਖਰਾਬ ਹੁੰਦੀ ਐ ਬਾਰ ਦਾ ਖਾਣ ਤੋਂ
ਹਾਂਜੀ ਹਫ਼ਤੇ ਵਿੱਚ ਇੱਕ ਵਾਰ ਦੋ ਵਾਰ
ਨਈ ਮਹੀਨੇ 'ਚ ਦੋ ਵਾਰੀ ਖਾ ਲਓ ਚਲੋ ਪੰਦਰਾਂ ਦਿਨ 'ਚ ਇੱਕ ਵਾਰੀ ਖਾ ਲਓ ਪਰ ਡੇਲੀ- ਡੇਲੀ ਖਾਣਾ ਤਾਂ ਠੀਕ ਨਈ ਹੈ।
ਹਾਂਜੀ ਪਰ ਓ ਮੰਨਦੀ ਥੋੜ੍ਹੀ ਐ।
ਅੱਛਾ
ਅਸੀਂ ਤਾ ਟੋਕਦੇ ਹਾਂ ਉਹ ਮੰਨਦੀ ਨਈ ਐ।
ਕਿਉਂਕਿ ਬੰਦੇ-ਬੰਦੇ ਦੀ ਵੀ ਗੱਲ ਹੁੰਦੀ ਕੋਈ- ਕੋਈ ਬੰਦਾ ਹੁੰਦਾ ਹੀ ਚਟਕੋਰਾ ਹੋਇਆ ਮਤਲਬ ਉਹੀ ਲੋਕਾਂ ਨੂੰ ਬੜਾ
ਹਾਂਜੀ ਚਲੋ ਮੈਂ ਨਾ ਤੁਹਾਨੂੰ ਬਾਦ 'ਚ ਕਾਲ ਕਰਦੀ ਆਂ।
ਠੀਕ ਹੈ-ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਓਕੇ ਸਤਿ ਸ਼੍ਰੀ ਅਕਾਲ।